ਹੈਲੋ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲੀ ਸਤਿ ਸ੍ਰੀ ਅਕਾਲ ਜੀ ਵਧੀਆ ਹੋਰ ਤੁਸੀਂ ਦੱਸੋ। ਹਾਂਜੀ ਗਰਮੀ ਤਾਂ ਹੈ ਇੱਥੇ। ਨਹੀਂ ਬਸ ਮੀਹ ਆਂਦਾ ਚਾਰ ਪੰਜ ਦਿਨ ਬਾਅਦ ਗਰਮੀ ਜਾਂਦੀ ਐ।
ਅੱਛਾ ਅੱਛਾ, ਹੋਰ ਨਾਸ਼ਤਾ ਕਰ ਲਿਆ ਚਾਹ ਪਾਣੀ ਪੀ ਲਿਆ।
ਹਾਂਜੀ ਪੀ ਲਿਆ।
ਅੱਛਾ ਅੱਛਾ, ਹੋਰ। ਫਿਰ ਨਾਸਤੇ ਚ ਕੀ ਖਾ ਰਿਹਾ। ਅੱਛਾ ਅੱਛਾ, ਹੋਰ ਤੁਹਾਡੇ ਘਰ ਸਾਰੇ ਠੀਕ ਨੇ। ਅੱਛਾ ਹੋਰ ਨਾਨਕੇ ਨਹੀਂ ਗਏ ਤੁਸੀਂ
ਅਰੇ ਉਹ ਅਰੇ ਘੁੰਮਣ ਜਾਣਾ ਸੀ ਨਾ ਕੱਲ।
ਅੱਛਾ।
ਹਾਂ, ਤੇ ਉਹਦੀ ਤਿਆਰੀ ਲੱਗੇ ਪਏ ਨੇ ਸਾਰੇ ਹਾਂਜੀ ਉਹ ਸਭ ਇੱਧਰ ਉਧਰ ਭੱਜਦੇ ਪਏ ਨੇ।
ਹਾਂ, ਤੇ ਕਿੱਧਰੇ ਘੁੰਮਾਣ ਲੈ ਜੋ ਉਹਨਾਂ ਬੱਚਿਆਂ।
ਕੱਲ ਜਾਣਾ ਤੇ ਐ ਨਾ ਸਭ ਤਿਆਰੀ ਕਰਦੇ ਪਏ ਜਾਣ ਦੀ ਕੱਲ।
ਕਿਥੇ ਜਾਓਗੇ ਆਪਣੀ ਗੱਡੀ ਚ ਜਾਓਗੇ ਟ੍ਰੇਨ ਚ ਜਾਓਗੇ।
ਨਹੀਂ ਆਪਣੀ ਗੱਡੀ ਜਾਵਾਂਗੇ ਨਾ ਟ੍ਰੇਨ। ਜੋ ਬਹੁਤ ਕਿਰਾਇਆ ਲੱਗ ਜਾਂਦਾ ਜ਼ਿਆਦਾ ਦੂਰ ਵੀ ਨਹੀਂ ਜਾਣਾ ਨਾ ਕੋਲ ਹੀ ਤੇ ਜਾਣਾ। ਬੱਚੇ ਕਹਿੰਦੇ ਚਲੋ ਨਾਨੀ ਘਰ ਚੱਲਣੇ ਆ ਮੈਂ ਕਿਹਾ ਚਲੋ ਚੱਲਣੇ ਆ ਫਿਰ ਗੱਡੀ ਚ ਹੀ।
ਚਾਰ ਬੰਦੇ ਲਾਣਗੇ ਅੱਛਾ ਅੱਛਾ ਚਾਰ ਹਾਂਜੀ ਉਹ ਤੇ ਹੈ ਹੀ।
ਕੰਮ ਦਾ ਥੋੜ੍ਹਾ ਮੰਦਾ ਐ ਨਾ ਤੇ ਚਲੋ ਕਹਿੰਦੇ ਚਲੋ ਚੱਲਣੇ ਆ ਫਿਰ।
ਉਹ ਤੇ ਹੈ ਹੀ ਹੋਰ ਤੁਹਾਡੀ ਮੰਮੀ ਠੀਕ ਐ। ਅੱਛਾ ਅੱਛਾ ਹੋਰ। ਸੁਣਾਓ।
ਬਸ
ਤੁਹਾਡੇ ਉੱਥੇ ਹੈ। ਗਰਮੀ ਸ਼ਾਮੀ ਠੀਕ ਹੋ ਜਾਣਾ ਦੁਪਹਿਰੇ ਗਰਮੀ ਹੈ ਹੁੰਦੀ ਹੈ।
ਇੱਥੇ ਵੀ ਏਹਿ ਓ ਹਾਲ ਇੱਥੇ ਸਵੇਰੇ ਸਹੀ ਰਹਿੰਦਾ ਦੁਪਹਿਰ ਬਾਰਾਂ ਵਜੇ ਤੋਂ ਬਾਅਦ ਇੰਨੀ ਗਰਮੀ ਹੁੰਦੀ ਹੈ ਬਾਹਰ ਨੀ ਨਿਕਲ
ਹਾਂ ਉਹ ਤੇ ਹੈ ਹੀ ਹੈ ਹੋਰ ਤੁਹਾਡੀ। ਸ਼ੋਪਿੰਗ ਹੋ ਗਈ ਗਰਮੀਆਂ ਤੁਹਾਡੀ ਵਾਈਫ ਦੀ ਤੁਹਾਡੀ ਗਰਮੀਆਂ ਦੀ ਸ਼ੋਪਿੰਗ ਹੋ ਗਈ।
ਉਹ ਤਾਂ ਹੈਈਏ, ਪਰ ਅੱਜ ਹੋਰ ਜਾਣਾ ਸ਼ੋਪਿੰਗ ਕਰਨ ਸ਼ਾਮੀ, ਹਾਂ
ਹੁੰਦੀ ਰਹਿੰਦੀ ਏ ਤੁਸੀਂ ਜਾਂ ਹਾਂ, ਤੁਸੀ ਜਿਆਦਾਤਰ ਕਿਹੜੇ ਸ਼ੋਪ ਬੁਕਿੰਗ ਕਰਦੇ ਓ ਔਨਲਾਈਨ, ਔਫਲਾਈਨ
ਔਫਲਾਈਨ ਜਾਂਦੇ ਹਾਂ ਮਾਰਕੀਟ ਲੈ ਦਸ ਔਨਲਾਈਨ ਕਦੀ ਕਦੀ ਕੁਛ ਨੀ ਵੀ ਜਾਂਦੀ ਨਾ ਛੋਟੀ, ਵੱਡੀ ਫੇਰ ਉਹ ਰਿਟਰਨ ਕਰ ਦੇ ਨੇ ਬਾਅਦ ਚ
ਹਾਂ ਫੇਰ ਪੰਗਾ ਪੈ ਜਾਂਦਾ ਹੈ, ਉਹ ਤੇ ਹੈ ਈ ਫੇਰ ਅੱਜ ਕੀ ਬਣਾਉਣ ਦੀ ਸੋਚਿਆ ਤੁਹਾਡੀ ਵਾਈਫ ਨੇ
ਮੈਂ ਤੇ ਕਿਹਾ ਬਜ਼ਾਰੋਂ ਮੰਗਾਓ ਰੋਟੀ, ਪਰ ਉਹ ਨਹੀਂ ਮੰਗਾ ਰਹੇ, ਕਹਿੰਦੇ ਘਰ ਬਣਾਉਣਗੇ
ਅੱਛਾ -ਅੱਛਾ ਹਾਂ ਉਹ ਤੇ ਹੈ ਹੋਰ ਦੋ ਦੁਪਹਿਰ ਵੇਲੇ ਪੀਂਦੇ ਹੋਗੇ ਰੂ ਅਫ਼ਜਾ ਵਗੈਰਾ ਠੰਡਾ ਪਾਣੀ ਨਿੰਬੂ
ਹਾਂ ਮੰਮੀ ਬਣਾ ਮੰਮੀ ਬਣਾ ਲੈਂਦੀ ਸ਼ਾਮੀ, ਕੋਈ ਵਧੀਆ ਜਿਹਾ ਤੇ ਪੀ ਲੈਂਦੇ ਹਾਂ ਅਸੀਂ ਸਾਰੇ ਮਿਲ ਕੇ
ਹਾਂ ਹੋਰ ਤੁਸੀਂ ਫਰੂਟ ਕਿਹੜਾ ਖਾਣਾ ਪਸੰਦ ਕਰਦੇ ਹੋ।
ਜਾਂ ਤਾਂ ਬੱਚੇ ਹੀ ਖਾਂਦੇ ਨੇ ਉਹ ਲੈ ਕੇ ਆਉ ਪਾਪਾ ਮੈਂਗੋ ਮੈਂਗੋ ਤੇ ਮੈਂਗੋ ਹੀ ਲਿਆ ਦਿੰਦੇ ਆ
ਅੱਛਾ ਹੋਰ ਤੁਹਾਨੂੰ ਕਿਹੜਾ ਮੌਸਮ ਪਸੰਦ ਏ ਸਰਦੀਆਂ, ਗਰਮੀਆਂ, ਬਰਸਾਤਾਂ
ਹਜੇ ਪਿੱਛੇ ਬਰਸਾਤਾਂ ਹੋਈਆਂ ਸੀ ਨਾ ਕੱਲ ਸਹੀ ਸੀ ਮੌਸਮ, ਬਿਲਕੁਲ ਠੰਡਾ
ਹਾਂ -ਹਾਂ ਉਹ ਤੇ ਹੈ ਈ ਏ ਅਤੇ ਕਿਧਰੇ ਬਾਹਰ ਘੁੰਮਣ ਜਾਓ ਨਾ ਜਿਵੇਂ ਕਸ਼ਮੀਰ ਹੋ ਗਿਆ, ਮਨਾਲੀ ਠੰਡੀਆਂ ਹਵਾਵਾਂ ਠੰਡੀਆਂ ਜਗ੍ਹਾਵਾਂ 'ਤੇ ਜਾਓ ਘੁੰਮਣ
ਜਾਣਾ ਇਹਨਾਂ ਦੇ ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਮਾਈਕੇ ਛੱਡ ਕੇ ਨਾ ਫਿਰ ਜਾਵਾਂਗੇ ਚਾਰ ਪੰਜ ਦਿਨ ਬਾਅਦ, ਐ ਆਉਣ ਗੇ ਨਾ ਫਿਰ ਜਾਵਾਂਗੇ ਸਬ
ਹਾਂ ਉਹ ਤੇ ਹੈਗੇ ਸਗੋਂ ਓਥੇ ਹੇਮਕੁੰਟ ਸਾਹਿਬ ਵੀ ਉਹਦੇ ਦਰਬਾਰ ਖੁੱਲ੍ਹ ਗਏ ਨੇ, ਹੇਮਕੁੰਟ ਸਾਹਿਬ ਇੰਨਾ ਵਧੀਆ ਇਲਾਕਾ ਹੈਗਾ ਉਥੇ ਤੇ ਬੰਦਾ, ਘੁੰਮ ਵੀ ਆਂਦਾ ਦਰਸ਼ਨ ਵੀ ਕਰ ਆਂਦਾ ਏ
ਹੂੰ
ਇਸ ਕਰਕੇ
ਹਾਂ ਉਹ ਫੇਰ ਦੁਪਹਿਰੇ, ਦੁਪਹਿਰੇ ਏ ਸੀ ਚੋਂ ਨਿਕਲਣ ਦਾ ਮਨ ਨੀ ਕਰਦਾ
ਹਾਂ
ਫਿਰ ਉਹ ਠੰਡਕ ਹੋ ਜਾਂਦੀ ਹੈ ਨਾ ਫੇਰ ਬਾਹਰ ਗਰਮੀ ਹੁੰਦੀ ਵੇਖ ਕੇ ਮਨ ਨੀ ਨਿਕਲਾ, ਏ ਸੀ ਦੇ ਵਿੱਚੋਂ
ਸਹੀ ਹੈ।
ਫੇਰ ਇੱਥੇ ਈ ਪਏ ਰਹੋ ਆਰਾਮ ਨਾਲ, ਸੁੱਤੇ ਰਹੋ ਅਰੇ ਹਾਂ ਉਹ ਤੇ ਕੰਮ ਹੀ ਨੀ ਕਰਦੇ ਬਏ, ਇਹ ਕਹਿੰਦੇ ਘੁੰਮਣ ਜਾਵਾਂਗੇ ਫਿਰ
ਅੱਛਾ-ਅੱਛਾ ਹੋਰ ਕਿਧਰੇ ਸਮਰ ਕੈਂਪ ਚ ਨਹੀਂ ਪਾਇਆ ਬੱਚਿਆਂ ਨੂੰ ਹਜੇ? ਕਿੱਧਰੇ ਟਿਊਸ਼ਨ ਜਾਂ ਸਮਰ ਕੈਂਪ ਵਿੱਚ?
ਹਜੇ ਲੱਗਣਗੇ ਨਾ ਕੈਂਪ।
ਹਜੇ ਲੱਗੇ ਨੀਂ?
ਨਹੀਂ ਹਜੇ ਨਹੀਂ ਲੱਗੇ ਨਾ, ਫਿਰ ਉਹ ਬ ਬੱਚਿਆਂ ਨੂੰ ਆਉਂਦੀ ਆ ਪੰਜਾਬੀ ਥੋੜੀ ਬਹੁਤ ਲਿਖ ਲੈਂਦੇ ਨੇ ਉਹ, ਪਾਠ ਵੀ ਕਰ ਲੈਂਦੇ ਨੇ।
ਕੈਂਪ ਲੱਗੇ ਨਹੀਂ ਹੈ, ਸਾਡੇ ਬੱਚੇਆਂ ਦੇ ਸਕੂਲ ਤੋਂ ਹੀ ਫੋਨ ਆਇਆ ਸੀ, ਪਰ ਅਜੇ ਤੱਕ ਲੱਗੇ ਹੀ ਨਹੀਂ ਹੈ ਕੈਂਪ, ਮੈਸੇਜ ਇੱਕੋ ਵਾਰੀ ਆਇਆ ਸੀ ਕਿ ਸਮਰ ਕੈਂਪ ਲਾਉਣੇ ਹੈ ਫਿਰ ਆਇਆ ਹੀ ਨਹੀਂ ਓਸ ਉਸ ਤੋਂ ਬਾਅਦ ਮੈਸੇਜ।
ਇੱਥੇ ਸਕੂਲਾਂ ਵਿੱਚ ਪੰਜਾਬੀ ਸਿਖਾ ਦਿੰਦੇ ਨੇ ਨਾ।
ਹੈਗੀ ਹੈ ਪੰਜਾਬੀ, ਕਈਆਂ ਚ ਨਹੀਂ ਹੈ
ਹਾਂ ਉਹੀ ਤੇ ਫਿਰ।
ਹਾਂ ਇਸ ਕਰਕੇ
ਹੋਰ?
ਅੱਜ ਕੱਲ੍ਹ ਤੁਹਾਨੂੰ ਪਤਾ ਫਰੂਟ ਵੀ ਸਕੂਲੇ ਆਮ ਹੋ ਗਏ ਨੇ, ਇੱਕ ਲੰਚ ਬੋਕਸ ਫਰੂਟ ਜਾਂਦਾ ਏ, ਇੱਕ ਲੰਚ ਬੋਕਸ ਜਾਂਦਾ ਏ, ਦੋ-ਦੋ ਟਿਫਿਨ ਜਾਣ ਲੱਗ ਗਏ ਨੇ।
ਹੋਰ ਸਾਡੇ ਬੱਚੇ ਬੜਾ ਮੈਦਾ ਖਾਂਦੇ। ਰੋਕਣੇ ਆ ਤਾਂ ਵੀ ਨੀ ਰੁਕਦੇ।
ਹਾਂ ਉਹ ਤੇ ਹੈ ਹੀ ਹੈ।
ਹਜੇ ਕੱਲ ਹੀ ਖਾ ਕੇ ਆਏ ਨੇ ਮੋਮੋਜ ਬਾਜ਼ਾਰੋਂ, ਫੇਰ ਕਹਿੰਦੇ ਅੱਜ ਵੀ ਖਾਵਾਂਗੇ।
ਛੱਡ ਦੇ ਨਹੀ ਹੈਗੇ ਫਾਸਟ ਫੂਡ, ਵ ਵੱਡੇ ਨੀਂ ਛੱਡਦੇ, ਤੇ ਮੁ ਬੱਚੇ ਕਿਥੋ ਛੱਡਣਗੇ।
ਅਸੀਂ ਤਾਂ ਖਾਂਦੇ ਨਹੀਂ ਆ ਜੀ, ਬਹੁਤ ਘੱਟ ਖਾਣੇ ਹਾਂ।
ਹਾਂ ਵੱਡੇ ਨੀ ਹੁਣ ਤਾਂ ਬਰਗਰ, ਮੋਮੋਜ਼ ਨੀ ਛੱਡਦੇ ਹੈ ਤੇ ਬੱਚਿਆਂ ਨੇ
ਸਾਡੇ ਇੱਥੇ ਬਾਹਰ ਨਿਕਲਦੇ ਹੀ ਮੋਮੋਜ, ਚੋਮਿਨਾ ਦੀ ਦੁਕਾਨ ਏ, ਫੇਰ ਉਹ ਬੱਚੇ ਨੂੰ‌, ਫੇਰ ਉਹ ਬੱਚੇ ਵੇਖਦੇ ਨੇ ਤੇ ਉਹਨਾਂ ਦਾ ਮਨ ਵੀ ਕਰਦਾ ਹੈ।
ਗਿਆ, ਹੋਰ? ਨਾ ਇਥੇ ਸੂਜੀ ਦੇ ਮੋਮੋਜ ਵੇ ਖਾਂਗੇ ਬਣਾਉਣ ਦੀ ਜਾਚ ਏ, ਬਣਾਈ ਨਹੀਂ ਏ, ਕਿਸੇ ਕੋਲ ਪੁੱਛਿਆ ਸੀ, ਤੇ ਉਹਨੇ ਕਿਹਾ ਸੂਜੀ ਦੇ ਬਣਦੇ ਐ।
ਨਹੀਂ, ਸਾਡੀ ਵਾਈਫ਼ ਬਣਾ ਲੈਂਦੀ ਏ ਆਟੇ ਵਾਲੇ ਔਰ ਸੂਜ
ਹਾਂ ਇੱਕ ਅੱਧਾ ਬਣਾ ਕੇ ਵੇਖਾਂਗੇ, ਜੇ ਸਹੀ ਬਣ ਗਿਆ ਸੂ ਸੂਜੀ ਵਾਲੇ ਤੇ ਫਿਰ ਬਣਾਵਾਂਗੇ ਵੀ ਤੇ ਫਿਰ ਰਹਿਣ ਦਿਆਂਗੇ ਸੂਜੀ ਆਲੇ, ਅਸੀਂ ਵੀ ਹੁਣੇ ਸਬਜ਼ੀ ਮੈਂ ਆਲੂ ਓਬਾਲ ਕੇ ਆਈ ਹਾਂ, ਛਿੱਲ ਕੇ ਆਈ ਹਾਂ, ਫਿਰ ਸੋ ਕੇ ਆਲੂ ਪੂੜੀਆਂ ਬਣਾ ਲਾ ਹੁਣ ਨਾਸ਼ਤੇ ਚ। ਹਾਂ, ਮੈਂ ਆਪ ਅਜੇ ਆਲੂ ਤੇ ਛਿੱਲ ਕੇ ਆਈ ਹਾਂ, ਮੈਂ ਕਿਹਾ ਚਲ ਹੁਣ ਆਲੂ ਪੂਰੀਆਂ ਬਣਾਉਣੀ ਹਾਂ।
ਅੱਜ ਆਲੂ ਪੂੜੀ ਬਣਾਓਗੇ ਆਪ।
ਸੋਚ ਰਹੀ ਆ ਨਾਸ਼ਤੇ ਚ ਬਣਾ ਲਾ ਆਲੂ ਪੂੜੀ ਆਲੂ ਉਬਾਲ ਆਈ ਛਿੱਲ ਆਈ ਆਂ ਬ ਮਲਕੇ ਤੇ ਪੁੜੀਆ ਲਾਉਣੀਆਂ ਤੜਕਾ ਲਾਣੇ ਆਲੂਆਂ ਨੂੰ ਮੈਂ ਬੱਚਾ ਥੋੜਾ ਨਹਾਉਂਦਾ ਪਿਆ ਮੈਂ ਬੱਚਾ ਥੋਡਾ ਬਸ ਨਹਾ ਲਵੇ ਫਿਰ ਅਸੀਂ ਇੱਕੋ ਵਾਰੀ ਆਲੂ ਪੂੜੀਆਂ ਖਆ ਕੇ ਟਿਊਸ਼ਨ ਕੱਢਣੀ ਆ ਦਸ ਵਜੇ।
ਸਾਡੀ ਮੰਮੀ ਠੀਕ ਹੈ ਪਾਪਾ?
ਵਧੀਆ।
ਅੱਛਾ ਹੋਰ।
ਉਹ ਨਹਾਉਦਾ ਪਿਆ ਕਹਿੰਦੀ ਆ ਮੈਂ ਨਹਾ ਲੈ ਫਿਰ ਟਿਊਸ਼ਨ ਦਾ ਟਾਈਮ ਹੋ ਜਾਣਾ ਦਸ ਵਜੇ ਦਾ ਮੈਂ ਸਗੋ ਜਲਦੀ ਕਰਵਾਇਆ ਮੈਡਮ ਮੇਰੀ ਟਿਊਸ਼ਨ ਗਿਆਰਾਂ ਵਜੇ ਬੁਲਾਉਂਦੀ ਸੀ ਤੇ ਇੱਕ ਵਜੇ ਭੇਜਦੀ ਸੀ ਇੱਕ ਵਜੇ ਦੁਪਹਿਰ
ਦੁਪਹਿਰ ਬੜੀ ਜਾਂਦੀ ਹੈ ਫੇਰ ਬੱਚੇ ਨੂੰ ਕੁੱਛ ਹੋ ਜਾਏ ਫੇਰ ਉਹ
ਹਾਂ ਤੇ ਤਾਂ ਕਰਕੇ ਮੈਮ ਨੇ ਕਿਹਾ ਦਸ ਵਜੇ ਨੂੰ ਟਿਊਸ਼ਨ ਛੱਡਿਆ ਕਰ। ਬਾਰਾਂ ਵਜੇ ਤੁਸੀਂ ਲੈ ਜਾਇਆ ਕਰੋ ਸਾਢੇ ਗਿਆਰਾਂ ਬਾਰਾਂ ਵਜੇ ਮੈਂ ਚਲਿਆ ਵੀ ਠੀਕ ਆ ਮੈਂ ਹੁਣ ਤੂੰ ਨਹਾ ਲੈ ਤੇ ਨਹਾ ਕੇ ਤਿਆਰ ਹੋ ਜਾ ਤੇ ਰੋਟੀ ਖਾ ਕੇ ਤੈਨੂੰ ਸਕੂਲ ਟਿਊਸ਼ਨ ਛੱਡ ਕੇ ਆਉਨੀ ਆ ਮੈ।
ਹੋਰ ਉਹ ਸ਼ਾਮ ਦਾ ਕਰਾ ਦਿੰਦੇ ਟਿਊਸ਼ਨ ਬੱਚਿਆਂ ਦਾ ਆਪਣੇ
ਕੁੜੀ ਇਕੱਲੀ ਹੋ ਜਾਵੇਗੀ ਫਿਰ ਪੜ੍ਹੇਗੀ ਨਹੀਂ ਸ਼ਾਮੀ ਪੰਜ ਵਜੇ ਹੁਣ ਬੱਚੇ ਫਿਰ ਦਸ ਵਜੇ ਹੋਣਗੇ ਅਤੇ ਪੜ੍ਹ ਲਏਗੀ ਨਾਲ ਨਾਲ
ਅੱਛਾ ਹਾਂ ਉਹ ਵੀ ਠੀਕ ਹੈ ਫੇਰ ਕੱਲੀ ਕੱਲੇ ਦਾ ਮਨ ਨੀ ਕਰਦਾ ਪੜ੍ਹਨ ਦਾ।
ਨਾਲੇ ਬੱਚੇ ਹੋਣਗੇ ਤੇ ਹੋਰ ਪੜ੍ਹ ਲਏਗੀ।
ਹੋਰ?
ਬਸ। ਵਧੀਆ ਹੋਰ ਐ ਅਸੀਂ ਇਧਰ ਵੀ ਪਾਇਆ ਹੈਗਾ। ਆਪਣੇ ਘਰ ਦੇ ਕੋਲ ਹੀ ਹੈਗਾ ਸੰਗਰੀਲਾ ਸਕੂਲ ਹੈਗਾ ਸਾਡੇ ਘਰ ਦੇ ਕੋਲ ਹੈ ਤੇ ਨਰਸਰੀ ਚ ਹਾਂ। ਤੇ ਇਸ ਕਰਕੇ ਉਹ ਸਾਡੀਆਂ ਆਪਣੀਆਂ ਦੁਕਾਨਾਂ ਨੇ ਇਹ ਹੈ ਨੀਐਵੇ ਨਿੱਕੀਆਂ ਮੋਟੀਆਂ ਦੁਕਾਨਾ-
ਅੱਛਾ ਜਿਵੇਂ ਆਪਣੀ ਸ਼ੌਪ ਹੁੰਦੀ ਹੈ।
ਨਹੀਂ ਹੋਰ ਤੁਸੀਂ ਸੁਣਾਓ ਤੁਹਾਡੀ ਪੈਕਿੰਗ ਹੋ ਵੀ ਜਾਣ ਵਾਸਤੇ ਨਾਨਕੇ ਬੱਚੇ
ਹਾਂ ਹੁੰਦੀ ਹੋਈ ਹੈ ਬਸ ਕਰਦਾ ਮੈਨੇ ਘੁੰਮਣ ਚਲੇ ਜਾਉ ਨਾ ਪਰ ਦਿਨ ਦਾ ਪਤਾ ਹੀ ਨਹੀਂ ਚੱਲਦਾ ਕਿੱਥੇ ਗਏ ਹਮ ਕੱਲ ਨਿਕਲਾਂਗੇ ਸਵੇਰੇ ਸ਼ਾਮ ਤੱਕ ਪਹੁੰਚ ਜਾਗੇ ਚਾਰ ਪੰਜ ਦਿਨ ਲਾਉਣਗੇ ਫਿਰ ਆ ਜਾਗੇ ਅਸੀ ਵੀ
ਹਾਂ ਉਹ ਤੇ ਹੈ ਹੀ ਹੈ ਚਲੋ ਛੁੱਟੀਆਂ ਹੁੰਦੀਆਂ ਬੱਚੇ ਨਾਨਕੇ ਹੋ ਹੀ ਆਉਦੇ ਨੇ ਫਿਰ ਜਾ ਨਹੀਂ ਪਾਉਂਦੇ ਪੂਰੇ ਸਾਰੇ ਸਕੂਲ ਨੇ ਟਿਊਸ਼ਨਾਂ ਨੇ ਪੇਪਰ ਨੇ ਫਿਰ ਕੁਝ ਸਰਦੀਆਂ ਆ ਜਾਂਦੀਆਂ ਨੇ ਫਿਰ ਗਰਮੀਆਂ ਆ ਜਾਂਦੀਆਂ ਨੇ
ਹਾਂ ਉਹ ਵੀ ਗੱਲ ਸਹੀ ਹੈ
ਹਾਂ ਇਸ ਕਰਕੇ
ਫੇਿਰ ਬੱਚੇ ਕਹਿੰਦੇ ਨੇ ਕੀ ਤੁਸੀਂ ਸਾਨੂੰ ਘੁਮਾਉਣ ਲੈ ਕੇ ਨੀ ਗਏ ਪੂਰੇ ਸਾਲ ਦੇ ਵਿੱਚ ਅਸੀਂ ਘਰ ਹੀ ਬੈਠੇ ਰਹੇ ਹਾਂ
ਥੱਕ ਜਾਂਦੇ ਨੇ ਟਿਊਸ਼ਨ ਜਾ ਜਾ ਕੇ ਫਿਰ ਉਹ ਦੇ ਪੇਪਰ ਪੇਪਰ ਆਉਦੇ ਬਜਣੇ ਕਦੀ ਐਨੂਅਲ ਕਦੀ ਹਾਫਰਲੀ ਕਦੀ ਕੁ ਇਕੱਲੀ ਤਾਂ ਉਹ ਪੇਪਰ ਵੀ ਮੁੱਕਦੇ ਨਹੀਂ ਹੈ ਫਿਰ ਸਾਰੇ ਸਾਲ ਬੱਚਿਆ ਦੇ
ਹੋਰ ਇੱਕ ਇੱਕ ਮਹੀਨੇ ਚ ਆਉਂਦੇ ਨੇ ਪੇਪਰ ਹੁਣ ਛੁੱਟੀਆਂ ਪੈ ਜਾਣਗੀਆਂ ਨਾ ਫਿਰ ਸਤੰਬਰ ਚ ਆ ਜਾਣਗੇ ਫਿਰ ਨਵੰਬਰ ਚ ਫਿਰ ਫਾਈਨਲ ਆ ਜਾਣਗੇ ਨਾ ਦੇ
ਹਾਂ
ਤਿੰਨ ਤਰੀਕੇ ਦੇ ਪੇਪਰ ਕਰਦੇ ਨੇ ਪੂਰੇ ਸਾਲ ਦੀ ਮਿਹਨਤ
ਹਮ ਹੋਰ ਤੁਸੀਂ ਇਕੱਲੇ ਤੁਹਾਡਾ ਭਰਾ ਵੀ ਹੈਗਾ
ਚਲੋ ਠੀਕ ਹੈ ਅਸੀਂ ਪੈਕਿੰਗ ਪੁੂਕਿੰਗ ਕਰ ਲਈਏ ਅਸੀਂ ਜਾਣਾ ਠੀਕ ਹੈ ਠੀਕ ਸਤਿ ਸ੍ਰੀ ਅਕਾਲ